ਸਤਿ ਸ੍ਰੀ ਅਕਾਲ ਜੀ, ਹਾਂਜੀ, ਹਾਂਜੀ।
ਬੜੀਆ, ਮੈਂ ਇਹੀ ਕਹਿਲਤੀ ਕਿ ਆਪ ਆਪ ਕੌਣ ਸੀ ਜੋਬ ਕਰਨਾ ਪਸੰਦ ਕਰਤੇ ਹੈ। ਬੈਂਕਿੰਗ ਕੀ ਜਾਂ ਟੀਚਿੰਗ ਕੀ।
ਬੈਂਕਿੰਗ ਦੀ ਠੀਕ ਹੈ ਜੀ।
ਬੈਂਕਿੰਗ ਵੀ ਠੀਕ ਹੈ।
ਹਾਂਜੀ।
ਜ਼ਿਆਦਾ ਟੀਚਿੰਗ ਮੇ ਇਹ ਹੋਤਾ ਹੈ ਕਿ ਆਪ ਪਾਰਟ ਟਾਈਮ ਮੇ ਜੋਬ ਭੀ ਕਰ ਸਕਦੇ ਹੋ। ਆਪਣਾ ਘਰ ਵੀ ਦੇਖ ਸਕਦੇ ਹੋ। ਔਰ ਜੈਂਟਸ ਵਗੈਰਾ ਜੋ ਹੈ ਵੋ ਟੀਚਿੰਗ ਕੇ ਸਾਥ, ਸਾਥ- ਸ਼ਾਮ ਕੋ ਕੋਈ ਔਰ ਵਰਕ ਕਰ ਸਕਤੇ ਹੈ।
ਟੀਚਿੰਗ ਦਾ ਐਕਸਪੀਰੀਅੰਸ ਨਹੀਂ ਹੈਗਾ ਏਨਾ।
ਅੱਛਾ, ਹੈਗਾ ਨੀ ਐਕਸਪੀਰੀਅੰਸ। ਅੱਛਾ, ਅੱਛਾ ਮਤਲਬ ਪੜ੍ਹੇ ਹੋਏ, ਕਿੰਨਾ ਪੜ੍ਹੇ ਹੋਏ ਤੁਸੀਂ।
ਬਾਂਰਵੀ ਕੀਤੀ ਆ। ਹਾਂਜੀ, ਹਾਂਜੀ ਬਾਂਰਵੀ ਕੀਤੀ ਆ। ਬਸ ਓਨਲਾਈਨ ਕੀਤੀ ਆ ਉਹ ਵੀ।
ਅੱਛਾ ਅੱਛਾ, ਕਿੱਥੋਂ ਬਿਲੋਂਗ ਕਰਦੇ ਹੋ ਤੁਸੀਂ? ਕਿੱਥੋਂ ਦੇ ਹੋ? ਅੱਛਾ ਹਰਿਆਣਾ ਤੋਂ।
ਹਾਂਜੀ।
ਅੱਛਾ ਅੱਛਾ, ਆਪਾਂ ਵੀ ਹਰਿਆਣਾ ਤੋਂ ਹੀ ਹਾਂ।
ਹਰਿਆਣਾ ਤੋਂ ਕਿੱਥੇ ਜੀ?
ਹਰਿਆਣੇ ਤੋਂ, ਆਪਾਂ ਜਗਾਧਰੀ ਤੋਂ।
ਯਮੁਨਾ ਨਗਰ ਤੋਂ ਹੀ ਹੈ ਜੀ ਮੈਂ ਵੀ।
ਹਾਂ, ਮੈਂ ਵੀ ਆਪਾਂ ਵੀ ਉੱਥੋਂ ਦੇ ਹੀ ਹਾਂ।
ਤੁਸੀਂ ਕੀ ਜੋਬ ਕਰਦੇ ਹੋ ਜੀ?
ਮੈਂ ਮਤਲਬ ਹਰਿਆਣਾ ਤੋਂ। ਮਤਲਬ ਸ਼ਾਦੀ ਮੇਰੀ ਮੁਰਾਦਾਬਾਦ ਵਿੱਚ ਹੋਈ ਹੈ, ਮੈਂ ਮੁਰਾਦਾਬਾਦ ਵਿੱਚ ਰਹਿੰਦੀ ਹਾਂ ਹੁਣ ਮੇਰਾ ਪੇਕਾ ਉੱਥੇ। ਜਗਾਦਰੀ ਵਿੱਚ, ਜਗਾਦਰੀ ਵਿੱਚ ਪੇਕਾ। ਤੇ ਤੁਸੀਂ ਬੁੜੀਂਆ ਗੁਰਦੁਆਰੇ ਵਾਲਾ। ਮੈਂ ਟੀਚਿੰਗ ਕਰਦੀ ਹਾਂ ਜੀ, ਟੀਚਿੰਗ ਵਿੱਦ ਜੋਬ ਹਾਂਜੀ। ਇਥੇ ਏ ਐਮ ਬੀ ਚਿਲਡਰਨ ਫਿਊਚਰ ਅਕੈਡਮੀ। ਹਾਂਜੀ ਹਾਂਜੀ ਮੁਰਾਦਾਬਾਦ ਜੀ।
ਹਾਂਜੀ, ਅਹ ਤੇ ਮਤਲਬ ਕਿ ਅਹ। ਘੁੰਮਣ ਘਮਣ ਨੀ ਗਏ ਕਿੱਥੇ?
ਆਪਾਂ ਜਗਾਧਰੀ ਗਏ ਸੀਗੇ ਘੁੰਮਣ, ਉਸ ਤੋਂ ਬਾਅਦ ਉੱਥੇ ਗਏ ਕੀ ਕਹਿੰਦੇ ਨੇ। ਉਹ ਚਕਰੋਤਾ ਨੀ ਆ ਉੱਥੇ ਤੁਹਾਡੇ, ਦੇਹਰਾਦੂਨ ਵਿੱਚ। ਅੱਗੇ ਜਾ ਕੇ, ਜਿੱਥੇ ਪਾਣੀ ਦਾ ਝਰਨਾ ਥੱਲੇ ਨੂੰ ਆਉਂਦਾ ਹੈ, ਦੇਹਰਾਦੂਨ ਵਿੱਚ। ਉੱਥੇ ਗਏ ਸੀਗੇ, ਉੱਥੇ ਗਏ ਉੱਥੇ ਬਹੁਤ ਅੱਛਾ ਲੱਗਿਆ ਸਾਨੂੰ। ਫੇਰ, ਉਸ ਤੋਂ ਬਾਅਦ ਵਾਪਸੀ ਆਏ ਮੁਰਾਦਾਬਾਦ ਵਿੱਚ ਫਿਰ ਇੱਥੇ ਨੈਨੀਤਾਲ ਗਏ। ਨੈਨੀਤਾਲ ਇੱਧਰ ਹੈ ਨਾ, ਮੁਰਾਦਾਬਾਦ ਵਿੱਚ।
ਹਾਂਜੀ ਹਾਂਜੀ ਨੈਨੀਤਾਲ। ਨਹੀਂ ਨਹੀਂ ਹਜੇ ਤਾਂ ਮਨਸੂਰੀ ਘੁੰਮ ਕੇ ਆਏ ਆ ਬਸ।
ਨੈਨੀਤਾਲ ਤੇ ਬਹੁਤ ਅੱਛੀ ਜਗ੍ਹਾ ਹੈ ਉੱਥੇ। ਪਹਾੜੀ ਇਲਾਕਾ ਹੈ, ਔਰ ਉੱਥੇ ਉਪਰ। ਸਨੋਫ਼ਾਲ ਵੀ ਸਨੋਫਾਲ ਵੀ ਹੈਗਾ ਉੱਪਰ ਨਾ।
ਹਾਂਜੀ ਹਾਂਜੀ ਉਹ ਉੱਧਰ ਉਹ ਵੀ ਹੈਗੇ ਆ, ਇੱਕ ਦੋ ਪਾਰਕ ਪੂਰਕ ਵੀ ਹੈਗੇ ਉਪਰ।
ਪਾਰਕ ਵੀ ਹੈਗੇ ਆ ਔਰ ਕੈਚੀ ਧਾਮ ਮੰਦਿਰ ਹੈਗਾ ਵਾ ਇੱਥੇ ਇੱਕ।
ਹਾਂਜੀ ਹਾਂਜੀ।
ਕੈਚੀ ਧਾਮ ਮੰਦਿਰ 'ਚ ਤਾਂ ਕਾਫੀ ਸਾਰੇ ਐਕਟਰਸ ਵੀ ਆਉਂਦੇ ਨੇ।
ਅੱਛਾ ਜੀ।
ਹਾਂ, ਉਹਦੀ ਮਾਨਤਾ ਬਹੁਤ ਨਾ, ਕਾਫੀ ਐਕਟਰ ਆਉਂਦੇ ਨੇ ਉੱਥੇ ਮੰਦਿਰ 'ਚ।
ਅਹ, ਫੇਰ ਹੁਣ ਕਿੱਥੇ ਜਾਣਾ ਤੁਸੀਂ ਘੁੰਮਣ?
ਆਪਾਂ ਤਾਂ ਘੁੰਮ ਆਏ, ਘੁੰਮ ਕੇ ਵਾਪਸੀ ਮੁਰਾਦਾਬਾਦ ਆ ਵੀ ਗਏ।
ਛੁੱਟੀਆਂ ਮੁੱਕ ਗਈਆਂ?
ਛੁੱਟੀਆਂ ਮੁੱਕ ਗਈਆਂ, ਪਹਿਲਾਂ ਆਪਾਂ ਨਾਨੀ ਘਰੇ ਗਏ ਸੀਗੇ, ਨਾਨੀ ਘਰੇ ਸਾਰਾ ਟਾਈਮ ਬਿਤਾਇਆ। ਉਹ ਤੋਂ ਬਾਅਦ ਆਪਾਂ ਫਿਰ ਇੱਥੇ ਮੁਰਾਦਾਬਾਦ ਵਾਪਸੀ ਆਏ। ਮਰਾਦਾਬਾਦ ਆ ਕੇ ਫਿਰ ਆਪਾਂ ਨੈਨੀਤਾਲ ਗਏ, ਨੈਨੀਤਾਲ ਤੋਂ ਬਾਅਦ ਗਏ ਰਾਮਨਗਰ। ਰਾਮਨਗਰ ਹਾਂਜੀ, ਰਾਮਨਗਰ ਨਾ ਗਿਸ। ਦੇਵੀ ਮੰਦਿਰ ਇੱਕ ਬਹੁਤ ਵਧੀਆ, ਉਹ, ਉਹ ਮੰਦਿਰ ਨਾ। ਪਾਣੀ ਵਿੱਚ ਰੁੜ ਕੇ ਆਇਆ ਦਾ ਉਹ ਉੱਥੇ ਹੀ ਖੜ੍ਹਾ।
ਉੱਥੇ ਹੀ ਖੜਿਆ, ਮਤਲਬ ਉਵੇਂ?
ਉਹ ਮੰਦਿਰ ਓਦਾਂ ਹੀ ਖੜਾ ਉਹ ਵੀ ਉਹਦੀ ਕਾਫ਼ੀ ਮਾਨਤਾ।
ਕਿੰਨੀ ਦੂਰ, ਕਿੰਨੀ ਦੂਰ ਆਇਆ ਸੀ ਕਿ ਰਿਡ ਕੇ ਪਾਣੀ ਚ?
ਇਹ ਨਹੀਂ ਪਤਾ ਜੀ ਕਹਿੰਦੇ ਕਾਫੀ ਦੂਰੋਂ ਆਇਆ ਸੀ, ਰਿੜਕੇ ਮੰਦਰ ਉਹ ਨਾ ਉੱਥੇ ਹੀ ਸਮਾਇਆ ਦਾ ਉੱਥੇ ਹੀ ਖੜ੍ਹਾ ਉਹ ਮੰਦਿਰ। ਤੇ ਹਾਂਜੀ, ਹਾਂਜੀ ਕਾਫ਼ੀ ਕਹਿੰਦੇ ਦੂਰ ਤੋਂ ਆਇਆ ਸੀਗਾ। ਹੈ ਉਹ। ਉਹ ਵੀ ਇੱਕ- ਦੋ ਘੰਟੇ ਦਾ ਰਸਤਾ ਜਿੱਥੋਂ ਰੁੜ ਕੇ ਮੰਦਿਰ ਆਇਆ ਸੀ। ਤੇ ਉਹ ਮੰਦਿਰ ਹਾਂਜੀ, ਹਾਂਜੀ ਉਹ ਮੰਦਿਰ ਦੋ ਤਾਈ ਘੰਟੇ ਦਾ ਰਸਤਾ ਨੀ ਇੱਥੋਂ ਰੁੜ ਕੇ ਆਇਆ ਸੀਗਾ ਉਹ ਮੰਦਿਰ।
ਅੱਛਾ ਜੀ।
ਤੇ ਗਿਰਜਾ ਦੇਵੀ ਦੇ ਨਾਂ ਤੇ ਕਾਫੀ ਪ੍ਰਸਿੱਧ ਮੰਦਿਰ ਐ ਜੀ। ਬਹੁਤ ਫੇਮਸ ਮੰਦਰ ਐ, ਤੇ ਉੱਥੇ ਪਾਣੀ ਇਦਾਂ ਐ ਬਿਲਕੁਲ ਸਾਫ- ਸੁਥਰਾ ਔਰ ਜਿਵੇਂ, ਇਵੇ ਜ ਫਰਿਜ ਚੋਂ ਕੱਢ ਕੇ ਬਰਫ ਪਾਈ ਹੋਵੇ ਨਾ ਠੰਡਾ ਪਾਣੀ ਉਥੇ
ਕਿੱਥੇ ਪੈਂਦਾ ਐ ਮੰਦਰ
ਐਗਰੀਕਲਚਰਲ ਐ ਜੀ ਅ ਗਿਰਜਾ ਦੇਵੀ ਮੁਰਾਦਾਬਾਦ ਐ ਨਾ ਮੁਰਾਦਾਬਾਦ। ਤੋ ਜਿਹੜੇ ਮਰਜ਼ੀ, ਜਿਹੜੇ ਮਰਜ਼ੀ ਔਟੋ ਵਾਲੇ ਨੂੰ ਕਿਸੇ ਨੂੰ ਵੀ ਕਹਿ ਦਓ, ਮੁਰਾਦਾਬਾਦ ਡੇਢ ਘੰਟੇ ਦਾ ਰਸਤਾ ਐ ਇੱਕ -ਡੇਢ ਘੰਟੇ ਦਾ। ਹਾਂਜੀ, ਹਾਂਜੀ ਮਰਾਦਾਵਾਂਦ ਸਟੇਸ਼ਨ ਤੇ ਆਓਗੇ ਨਾ ਉਤਰ ਕੇ ਮਤਲਬ ਤੁਸੀਂ ਕਿਸੇ ਕਿਸੇ ਟੈਕਸੀ ਵਾਲੇ ਨੂੰ, ਕਿਸੀ ਉਹਨੂੰ ਬੱਸ ਵਾਲੇ ਨੂੰ ਕਹੋਗੇ ਨਾ ਗਿਰਜਾ ਦੇਈ ਜਾਣਾ।
ਹਾਂਜੀ, ਹਾਂਜੀ
ਉਹ ਤਾਨੂੰ ਗਿਰਜਾ ਦੇਵੀ ਲੈ ਜਾਣਗੇ, ਬਹੁਤ ਅੱਛੀ ਜਗਹਾ
ਯਮੁਨਾ ਨਗਰ ਤੋਂ ਮੁਰਾਦਾਬਾਦ ਕਿਨਾ ਪੈਂਦਾ।
ਯਮੁਨਾ ਨਗਰ ਤੋਂ ਮੁਰਾਦਾਬਾਦ ਜਿੱਦਾਂ ਕਿ ਮਨ ਲੋ ਤੁਸੀਂ ਸਵੇਰੇ ਅਗਰ ਸਤ ਵਜੇ ਤਥੋ ਬੈਠਦੇ ਔ ਤੇ ਤੁਸੀਂ ਇਥੇ ਪਹੁੰਚ ਜਾਓਗੇ ਗਿਆਰਾ-ਬਾਰਾ ਵਜੇ।
ਗਿਆਰਾਂ -ਬਾਰਾਂ ਵਜੇ ਪਹੁੰਚ ਜਾਗਾ।
ਹਾਂਜੀ, ਹਾਂਜੀ, ਹਾਂਜੀ, ਹਾਂਜੀ ਪੰਜ ਘੰਟੇ ਦਾ ਰਸਤਾ ਐ ਜੀ। ਤੇ ਇਥੋਂ ਜਿਹੜਾ ਨੈਨੀਤਾਲ ਐ ਉਹ ਦੋ ਘੰਟੇ ਦਾ ਰਸਤਾ।
ਉਹ ਦੋ ਘੰਟੇ ਦਾ ਰਸਤਾ ਮੁਰਾਦਾਬਾਦ ਤੋਂ ਅੱਗੇ।
ਹਾਂਜੀ, ਹਾਂਜੀ ਮੁਰਾਦਾਬਾਦ ਤੋਂ ਦੋ ਘੰਟੇ ਦਾ ਰਸਤਾ ਉਹ ਵੀ ਆਪਣੀ ਆਪਣਾ ਵਹੀਕਲ, ਆਪਣੀ ਗੱਡੀ- ਗੁੱਡੀ ਹੋਵੇ ਤਾਂ ਹਾਂ ਬਸ ਵੀ ਲੱਗ ਜਾਦੇ, ਢਾਈ ਘੰਟੇ ਲੱਗ ਜਾਂਦੇ ਬਸ ਜੀ। ਬਸ ਚ ਢਾਈ ਘੰਟੇ ਲੱਗ ਜਾਦੇ, ਇੱਥੇ ਇਕ ਰੀਠਾ ਸਾਹਿਬ ਗੁਰਦੁਆਰਾ
ਗੁਰਦੁਆਰਾ ਕਰੀਠਾ ਸਾਹਿਬ ਗੁਰਦੁਆਰਾ ਉਹ ਨਹੀਂ ਸੁਣਿਆ, ਇਧਰ ਤਾਂ ਗਿਆ ਅੰਬਰਸਰ ਕਰੀਦਰ ਅੰਮ੍ਰਿਤਸਰ ਚ ਹੈਗੇ ਆ ਦੋ ਤਿੰਨ ਗੁਰਦੁਆਰੇ
ਨਾ ਇਹ ਤਾਂ ਇਹ ਤਾਂ ਇਥੇ ਤਾਂ ਲੋਕੀ ਦੂਰੋਂ- ਦੂਰੋਂ ਪਿੰਡਾਂ ਚੋਂ ਆਉਂਦੇ ਨੇ ਇੱਥੇ ਗੁਰਦੁਆਰਾ ਦੇਖਣ ਵਾਲਾ।
ਨਹੀਂ ਉਹ ਗਏ ਨੀ ਮੈਂ ਹਜੇ ਨਾ।
ਰੀਠਾ ਸੇਅਬ ਜਿਹੜਾ ਗੁਰਦੁਆਰਾ ਹੈਨਾ ਜੀ ਓ ਉੱਥੇ ਅੱਧੇ ਰੀ ਠੇ ਮਿੱਠੇ ਨੇ ਅੱਧੇ ਰੀਠੇ ਕੌੜੇ ਨੇ।
ਮਤਲਬ
ਰੀਠੇ ਜੇੜੇ ਸਾਬਣ ਬਣਦੈ ਨਾ ਰੀਠਿਆਂ ਦਾ ਵੀ ਬਣਦੈ ਨੇ ਸਾਬਣ। ਸਾਬਨ ਰਿਠਿਆ ਦਾ ਬਣਦੈ ਨਾ ਤੇ ਰੀਠੇ ਕੋੜੇ ਹੁੰਦੇ ਨੇ ਨਾ 'ਤੇ ਉ ਥੇ ਪੈਡੇ ਦੇ ਉੱਤੇ ਨਾ ਅੱਧੇ ਰੀਠੇ ਮਿੱਠੇ ਨੇ ਅੱਧੇ ਰੀਠੇ ਕੋੜੇ ਨੇ। ਗੁਰੂ ਨਾਨਕ ਦੇਵ ਜੀ, ਹਾਂਜੀ-ਹਾਂਜੀ ਲੋਕੀ ਲਿਆਂਦੇ ਨੇ ਕਈ ਖਾਣ ਵਾਲੇ।
ਅੱਛਾ ਜੀ।
ਮਿੱਠੇ ਰੀਠੇ ਤਾਂ ਨੇ ਨਾ ਗੁਰੂ ਨਾਨਕ, ਗੁਰੂ ਨਾਨਕ ਦੇਵ ਜੀ ਨੇ ਮਤਲਬ ਐਸ ਐਸ ਸੀ ਬਾਲੇ ਨੂੰ ਲੱਗੀ ਸੀ ਭੁੱਖ ਬਾਲਾ ਮਰਦਾਨਾ ਨੂੰ 'ਤੇ ਓ ਕਹਿਣ ਲੱਗੇ ਸੀ ਕਿ ਨੇੜੇ ਦੇੜੇ ਬਾਬਾ ਜੀ ਕੋਈ ਲੰਗਰ 'ਤੇ ਹੈ ਨੀ ਸਾਨੂੰ ਬੜੀ ਭੁੱਖ ਲੱਗਦੀ ਪਈ ਅਸੀਂ ਹੁਣ ਕੀ ਕਰੀਏ? 'ਤੇ ਐਥੇ ਤੁਸੀਂ ਵਾਏ ਨਾ ਕੋਈ ਫਲ ਵੀ ਨੀ ਹੈਗਾ ਸਿਵਾਏ ਰੀਠਿਆਂ ਤੋਂ 'ਤੇ ਗੁਰੂ ਨਾਨਕ ਦੇਵ ਜੀ ਨੇ ਨਾ ਪੈਂਡੇ ਨੂੰ ਮਤਲਬ ਆਸ਼ੀਰਵਾਦ ਦਿੱਤਾ ਸੀ 'ਤੇ ਉਦੇ ਨਾ ਅੱਧੇ ਰੀਠੇ ਮਿੱਠੇ ਹੋਗੇ ਸੀ।
ਮਤਲਬ ਅੱਧੇ ਖਾਣ ਵਾਲੇ ਹੋਗੇ ਅੱ ਧੇ ਸਾਬਣ ਜੋਗੇ ਹੋਗੇ, ਜੋ ਕੋੜੇ ਹੈਗੇ ਆ ਓ ਖਾ ਨੀ ਸਕਦੇ। ਜਿਹੜੇ ਕੋੜੇ ਹੈਗੇ ਕੋੜੇ ਵੀ ਖਾਏ ਜਾਂਦੇ ਐ।
ਨਾ-ਨਾ-ਨਾ ਕੋੜੇ ਕਿੱਥੇ ਖਾ ਸਕਦੇ ਓ।
ਉਹੀ ਤਾਂ ਕਹਿ ਰਿਹਾ ਮੈਂ ਕੋੜੇ ਨੀ ਖਾਏ ਜਾਂਦੇ, ਮਿੱਠੇ ਖਾਏ ਜਾਂਦੇ ਆ।
ਹਾਂਜੀ-ਹਾਂਜੀ ਉੱਥੇ ਮਿੱਠੇ ਰੀਠੇ ਵੀ ਨੇ ਔਰ ਅੱਛਾ ਇੱਕ ਹੈਗਾ ਗੁਰਦੁਆਰਾ ਓ ਵਾਲਾ
ਨਾਨਕ ਮਤੇ ਜਿਹੜਾ ਗੁਰਦੁਆਰਾ ਐ ਨਾ ਉੱਥੇ ਕੇਸਰ ਦੇ ਛਿੱਟੇ ਮਿਲਣ ਹਰ ਇੱਕ ਪੱਤੇ ਦੇ ਉੱਪਰ।
ਕੇਸਰ ਦੇ।
ਕੇਸਰ ਦੇ ਛਿੱਟੇ ਮਿਲਣਗੇ ਹਰ ਇਕ ਪੱਤੇ ਦੇ ਉੱਪਰ। ਉੱਥੇ ਵੀ ਬਾਬਾ ਜੀ ਨੇ ਹੀ ਆਸ਼ੀਰਵਾਦ ਦਿੱਤਾ ਵਾ, ਔਰ ਓ ਪੇੜ ਜ਼ਮੀਨ ਤੋਂ ਹਾਂਜੀ-ਹਾਂਜੀ ਪੇੜ ਜ਼ਮੀਨ ਤੋਂ ਕਾਫ਼ੀ ਉੱਚਾ ਸੀ ਓ 'ਤੇ ਹੁਣ 'ਤੇ ਉੱਥੇ ਚਾਰ ਦੀਵਾਰੀ ਕਰਤੀ।
ਹਾਂਜੀ।
ਉਸ ਸਾਈਡ 'ਤੇ ਹਾਂ 'ਤੇ ਔਰ ਪੱਤਿਆਂ ਦੇ ਉੱਤੇ ਕੇਸਰ ਦੇ ਛਿੱਟੇ ਵੱਜਦੇ ਨੇ ਬਾਬਾ ਜੀ ਦੇ ਹੱਥ ਦੇ।
ਤੁਸੀਂ ਦੱਸ ਰੇ ਓ ਪਹਿਲੀ ਵਾਰ ਐਨੀ ਮੈਂ ਸੁਣਿਆ ਨੀ ਐਨੀ ਨਾ ਮਤਲਬ ਹਿਸਟਰੀ।
ਐ ਹਕੀਕਤ ਹੈਗੀ ਏ ਤੁਸੀਂ ਮੁਰਾਦਾਬਾਦ ਆਓ।
ਨਈ ਮੈਂ ਹਾਂ ਸਮਝ ਗਿਆ ਤੁਹਾਡੀ ਗੱਲ ਪਰ ਮੈਂ ਕਹਿ ਤਾਂ ਰੇਆ ਮੈਂ ਐਸ ਤੋਂ ਪਹਿਲਾਂ ਨੀ ਐਨੀ ਹਿਸਟਰੀ ਸੁਣੀ ਕਿਸੇ ਤੋਂ।
ਨਾ-ਨਾ ਤੁਸੀਂ ਯੂਟਿਊਬ 'ਤੇ ਭਾਵੇ ਸਰਚ ਮਾਰੋ ਰੀਠਾ ਸੇਅਬ ਗੁਰਦੁਆਰੇ ਉਦਾ ਨਾਨਕ 'ਤੇ ਗੁਰਦੁਆਰੇ ਦਾ ਐ ਹਕੀਕਤ ਏ ਪਿੰਡਾਂ ਦੂਰੋਂ-ਦੂਰੋਂ ਪਿੰਡਾਂ ਤੋਂ ਲੋ ਕੀ ਆਂਦੇ ਨੇ ਲੁਧਿਆਣੇ ਤੋਂ, ਜਲੰਧਰ ਤੋਂ।
ਮੈਂ ਕੇਆ ਓ ਬੱਸ ਸੁਣ ਕੇ ਨਾ ਐਵੇਂ ਲੱਗਦਾ ਕਿ ਬਈ ਆ ਜਾ ਮੈਂ ਹੁਣ ਵੇਖਾਂ ਜਾ ਕੇ।
ਮੈਨੂੰ ਵੀ ਨੀ ਪਹਿਲਾ ਐਦਾਂ ਹੁੰਦਾ ਸੀ ਲੇਕਿਨ ਮੈਂ ਖੁਦ ਦੇ ਕੇ ਆਈ ਆ ਨਾ ਗੁਰਦੁਆਰਾ। ਮਤਲਬ ਮੇਰਾ ਵਿਆਹ ਹੋਇਆ ਮੈਂ ਦੇ ਕੇ ਆਈ ਤਾਂ ਮੈਨੂੰ ਵਿਸ਼ਵਾਸ ਹੋਇਆ ਪਹਿਲੇ ਮੈਂ ਵੀ ਏ ਸੋਚਦੀ ਸੀ ਕਿ ਮਜ਼ਾਕ ਹੁੰਦਾ ਐ।
ਨਈ ਮਜ਼ਾਕ ਨੀ ਲੱਗ ਰੇਆ ਲੱਗਦਾ ਸੱਚ ਜੇਈ ਲੱਗ ਰੇਆ ਪਰ ਐਵੇਂ ਕਰ ਰੇਆ ਦਿਲ ਬਈ ਹੁਣੇ ਆ ਗਿਆ ਦੇਖਾ ਉੱਧਰ।
ਹਾਂ ਨਈ ਤੁਸੀਂ ਮੁਰਾਦਾਬਾਦ ਆਓ। ਜਦੋਂ ਮਰਜੀ ਉੱਥੇ ਦੇਖੋ ਇੰਨੇ ਵਧੀਆ ਗੁਰਦੁਆਰੇ ਨੇ ਇੰਨੇ ਵਧੀਆ। ਔਰ ਜਿਹੜੇ ਇਹ ਨਾਨਕ ਰੀਠਾ ਸਾਹਿਬ ਗੁਰਦੁਆਰਾ ਹੈ ਨਾ ਜਿਹੜਾ। ਇਹ ਗੋਲ- ਗੋਲ ਘੁੰਮ ਕੇ ਪਲੇ ਪਹਾੜੀ ਤੇ, ਥੱਲੇ ਜਾਂਦੇ ਆ, ਫੇਰ ਗੋਲ ਗੋਲ ਘੁੰਮ ਕੇ ਫੇਰ ਉੱਪਰ ਉਚਾਈ 'ਤੇ ਚੜਨਾ ਹੁੰਦਾ ਐ। ਮਤਲਬ ਰਾਸਤਾ ਵੀ ਬੜਾ ਅੱਛਾ ਬਣਿਆ ਹੋਇਆ। ਰਾਸਤਾ ਵੀ ਬੜਾ ਅੱਛਾ ਪਹਾੜਾ ਚੋ ਕੱਟ ਕੇ ਬਣਾਇਆ ਦਾ ਰਸਤਾ।
ਪਹਾੜਾਂ ਦੇ ਰਸਤਾ ਹੀ ਹੈਗਾ ਜੀ।
ਹਾਂਜੀ- ਹਾਂਜੀ ਪਹਾੜਾਂ ਚੋਂ ਕੱਟ ਕੇ ਬਣਾਇਆ ਦਾ ਰਸਤਾ ਗੱਡੀਆਂ- ਗੁੱਡੀਆਂ ਉੱਥੋਂ ਹੀ ਨਿਕਲ ਕੇ ਜਾਂਦੀਆਂ। ਮਤਲਬ ਏਦਾਂ ਗੋਲਾਈ, ਨਾ ਨੈਨੀ ਤਾਲ। ਨੈਨੀਤਾਲ ਦਾ ਰੂਟ ਅਲੱਗ ਐ। ਹਾਂਜੀ- ਹਾਂਜੀ ਉਹਦਾ ਅਲੱਗ ਐ ਜੀ। ਐਂ ਥੋੜਾ ਪਹਾੜੀ ਇਲਾਕੇ ਵਿੱਚ ਜਾ। ਹੈਗਾ ਰੀਠਾ ਸਾਹਿਬ ਨਾ ਮਤਲਬ ਬੋਤ ਪਹਿਲਾਂ ਤਾਂ ਗੋਲ- ਗੋਲ ਘੁੰਮਣਾ ਐ, ਨੀਚੇ ਨੂੰ ਜਾਣਾ ਫੇਰ ਗੋਲ- ਗੋਲ ਘੁੰਮ ਕੇ ਉਚਾਈ 'ਤੇ ਚੜਨਾ ਮਦਾ ਰਸਤਾ ਵੀ ਬੜਾ ਸੋਹਣਾ ਬਣਿਆ। ਬੋਤ ਅ ਹਾਂਜੀ- ਹਾਂਜੀ। ਹਾਂਜੀ- ਹਾਂਜੀ, ਹਾਂਜੀ। ਪੜਾਂ ਚ ਹੈ ਗੀ ਐ ਤੁਸੀਂ ਕਿਸੇ ਨੂੰ ਵੀ ਪੁੱਛ ਲੋੋ ਉੱਥੇ ਜਗਾਦਰੀ ਕਈ ਲੋਕਾਂ ਨੂੰ ਪਤਾ ਗੁਰਦੁਆਰੇ ਦੇ ਬਾਰੇ।
ਸਿੱਖਾਂ ਨੂੰ ਹੀ ਜਾ਼ਦਾ ਪਤਾ ਹੋਣਾ।
ਹਾਂਜੀ- ਹਾਂਜੀ ਦੇਖੋ ਹੁਣ ਪਿੱਛੇ ਜਲੰਧਰ ਤੋਂ ਲੁਧਿਆਣੇ ਤੋਂ ਕਾਫੀ ਲੋਕ ਆਏ ਦੇ ਸੀ ਸਿਰਫ ਦੇ, ਸਿਰਫ ਇਹ ਦੇਖਣ ਲਈ ਕਿ ਰੀਠੇ ਹੁੰਦੇ ਕੀ ਨੇ, ਰੀਠੇ ਕੈਸੇ ਹੁੰਦੇ ਨੇ।
ਹੁੰਦੇ ਕਿੱਦਾਂ ਨੇ ਐ ਮਤਲਬ,
ਹੂੰ। ਮਤਲਬ ਰੇਠੇ ਸਾਬਣ ਵਕਣ ਹੁੰਦੇ ਨੇ ਜਿੜੇ ਬਦਾਮ ਬਦੂਮ ਜਿਹੜੇ ਦੇਖੇ ਹੁੰਦੇ ਤੁਸੀਂ ਪੇਡਿਆਂ ਤੋਂ ਲੱਗੇ ਹੁੰਦੇ ਨੇ। ਏਦਾਂ ਦੇ ਹੀ ਹੁੰਦੇ ਨੇ ਹਾਂਜੀ- ਹਾਂਜੀ। ਓਦਾਂ ਦੇ ਉਸ ਤਰਾਂ ਦੀ ਲੁੱਕ ਬੰਨੀ ਹੁੰਦੀ ਐ।
ਲੰਗਾਠਾ- ਲੰਗਾਠਾ ਜਾਏ।
ਹਾਂ ਓਦਾਂ ਦੀ ਹੀ ਲੁੱਕ ਬਣੀ ਹੁੰਦੀ ਥੋੜਾ, ਸ਼ੇਪ ਉਹਦੇ ਹੋਰ ਤਰਾਂ ਦੀ ਹੁੰਦੀ ਐ ਜੀ।
ਅੱਛਾ ਜੀ ਜਿੱਦਾਂ ਲੰਗਾਠਾਂ ਮਿੱਠੀਆਂ ਹੁੰਦੀਆਂ ਉਹ ਵੀ।
ਹਾਂ ਨਾ ਉਹ ਤੇ ਕੋੜੇ ਹੁੰਦੇ ਨਾ ਰੇੇ- ਔਰ ਮਿੱਠੇ ਵੀ ਲੱਗ ਨੇ ਉਹ ਤੇ ਬਾਲੇ ਮਰਦਾਨੇ ਨੂੰ ਭੁੱਖ ਲੱਗੀ ਸੀ ਤੇ ਬਾਬਾ ਜੀ ਨੇ ਮਿੱਠੇ ਆਸ਼ੀਰਵਾਦ ਦੇ ਕੇ ਮਿੱਠ ਹਾਂ ਮਿੱਠਾ ਕਰ ਦਿੱਤਾ ਸੀ ਮਿੱਠਾ ਅੱਧੇ ਰੀਠੇ ਮਿਠ- ਠੇ ਨਾ ਉੱਥੇ ਹਾਂਜੀ। ਔਰ ਜਿਹੜ ਨਾਨਕਮਤਾ ਗੁਰਦੁਆਰਾ ਜੀ ਉੱਥੇ ਤੁਹਾਨੂੰ ਹਰ ਇੱਕ- ਪੱਤੇ ਦੇ ਉੱਪਰ ਕੇਸਰ ਦੇ ਛਿੱਟੇ ਮਿਲੇ ਗੇ ਗੁਰੂ ਨਾਨਕ
ਕਿੰਨੀ- ਕਿੰਨੀ ਦੂਰ ਏ ਮਤਲਬ ਐ ਗੁਰਦੁਆਰੇ ਦੋਵੈ ਆਪਸ ਚੋ।
ਇੰਨੀ ਇੱਕ ਦੂਰੀ ਵ ਇਹ ਹੀ ਕਿ ਡੇਢ ਡੇਢ ਘੰਟੇ ਦਾ ਰਸਤਾ ਫ਼ਰਕ ਹੈ ਜੀ। ਇੱਕ- ਇੱਕ ਡੇਢ- ਡੇਢ ਘੰਟੇ ਦਾ, ਹਾਂਜੀ- ਹਾਂਜੀ। ਕਦੀ ਜਾਓ ਦੇਖੇ ਆਓ।
ਲੱਗੇਗਾ ਤਾਂ ਪਹਿਲਾਂ ਤਾਂ ਟੈਮ ਹੀ ਕੱਢਣਾ ਪੈਣਾ। ਹੈਲੋ, ਹੈਲੋ, ਹੈਲੋ। ਹੈਲੋ।